ਓ
ਸ਼ਸ਼ੀ ਕਾਲ ਜੀ।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
ਹਾਂਜੀ, ਸ਼ਸ਼ਰੀ ਕਾਲ।
ਸ਼ਸ਼ੀ ਕਾਲ। ਮੈਂ ਕਿਹਾ ਕੀ ਕਰ ਰਹੇ ਹੋ?
' ' ਹੈਗਾ ਉਹਨਾ ਦਾ ਹੋ, ਜਾਣਾ ਨਹੀਂ ਆ ਮੈਂ ਗੱਲ ਹਮ ਹਾਂ। ਹੈਲੋ, ਆ ਰਹੀ ਵਾਜ਼? ਹੈਲੋ। ਆ ਰਹੀ ਆਵਾਜ਼?
ਹਾਂਜੀ, ਆ ਰਹੀ।
ਅੱਛਾ, ਉਹੀ ਵੇ ਜ ਸ਼ਾਇਨਤ ਹੋ ਗਿਆ ਅਸੀਂ ਪੂਰਾ ਕੁਛਵਾ ਦੇਣੇ ਹ ਕੁਛ ਨ ਬੈਠ ਠੀ ਬਸ। ਹਾਂਜੀ। ਕਲੇਅ- ਕਲੇਅ, ਲਗਾਈ ਹੋਈ ਆ ਬੱਚੀ ਨੇ। ਕਲੇਅ ਦੇ ਦੋ ਕਲੇਅ ਦੇ ਦੋ ਇੱਕ ਫੜੀ ਹੋਈ ਹਥੇ ਕਲੇਅ।
ਅੱਛਾ।
ਹੁਣ ਦੂਜੀ ਕਲੇਅ ਚਾਹੀਦੀ ਆ। ਕਲੇਅ ਨਾਂ ਦੀ ਖਤਮ ਹੁੰਦੀ ਆ। ਆਹ ਕਲੇ ਉਹ ਕਲੇਹ।
ਇੱਕ ਦਿਨ ਖੇਡਦੇ ਆ ਵੀ ਪਤਾ ਨੀ ਕਿ- ਗੁੰਮਾ ਦਿੰਦੇ ਨੇ ਖੇਡ ਦੇ
ਪਹਿਲੇ ਇਕੱਠਾ ਕਰ ਸਾਰਾ ਆਵਦੀ ਕਲੇਅ। ਪੂਰੀ ਕਲੇਅ ਬੈਡ ਚ ਖਿਲਾਰ ਦਿੰਦੀ ਆ। ਉਹਦੇ ਬਾਅਦ ਫਿਰ ਦੂਜੀ ਦੇ ਦੋ। ਤੂੰ ਚੱਲ ਤੇ ਛੱਡ ਕੇ ਆਵਾਂ ਤੇੈਨੂੰ ਮੈਂ। ਤੇਰੀ ਮੰਮੀ ਕੋਲ ਛੱਡ ਕੇ ਆਵਾਂ ਚੱਲ ਉੱਤੇ। ਪੂਰਾ ਖੁਲਾਰਾ ਪਾ ਦਿੰਦੀ ਹੈ ਬੈਠ 'ਚ ਏ ਕਲੇਅ ਦਾ ਨਿੱਕੀ, ਨਿੱਕੀ, ਨਿੱਕੀ, ਨਿੱਕੀ ਤੋੜ ਕੇ ਪੂਰੀ ਖਲਾਰਾ
ਬਾਹਰ ਬਠਾ
ਜਾਂਦੀ ਨੀ ਆ ਨਾ ਬਦਮਾਸ਼।
ਅੱਛਾ- ਅੱਛਾ, ਹਮ। ਹਮ ਫਿਰ ਹਮ।
ਹਮ ਮੈਂ ਕਹਿਣ ਡਈ ਇਹ ਵੀ ਚਲ ਜਾਂਦੀ ਉੱਤੇ ਤੇ ਮੈਂ ਥੋੜਾ ਬਹੁਤ ਕੁੱਛ ਵੇਖਦੀ ਘਰ ਦੀ ਪੈਕ ਪੁੁੱਕ ਜਾ।
ਕਰਦੋ ਸਾਹਮਣੇ ਕੀ ਹੋਣਾ ਕੁਛ।
ਹਮ ਕਰਨ ਦੋ ਹਮ ਪਤਾ ਨੀ ਕਰਨ ਦਊ ਨੀ ਫਿਰ ਬੋਲੇ ਉ। ਮੈਨੂੰ ਤੇ ਦਾਂ ਜਾਣਾ ਨਾ ਪਹਿਲਾਂ।
ਹਮ।
ਹਾਂਜੀ।
ਹੈਲੋ।
ਹਾਂਜੀ ਹਾਂਜੀ। ਆ ਰਹੀ ਵਾਜ਼।
ਹਮ।
ਹਾਂਜੀ ਆ ਰਹੀ ਐ ਆਵਾਜ ਤੁਹਾਡੀ। ਮੈਂ ਕਿਹਾ ਇਹਨੇ ਕਰਨ ਨੀ ਦੇਣਾ। ਕਹਿਣਾ ਮੈਨੂੰ ਫੜਾ ਦੋ ਪਹਿਲਾਂ
ਹਮ।
ਉਹੀ ਵੇਖਦੀ ਆ, ਕੁਛ-ਕੁਛ ਡੱਬੇ-ਡੁੱਬੇ ਜੇ ਵੀ ਲੱਭਣੇ ਪੈਣੇ, ਨਿੱਕੇ ਮੋਟੇ।
ਪਿੰਡ ਮੇਰੇ ਕੋਲ
ਹਮ।
ਵੀ ਮੇਰੇ ਕੋਲ, ਪਹਿਲਾਂ ਲੈ-ਲੋ।
ਅੱਛਾ ਭਾਈ ਹੈਗੇ, ਤੁਹਾਡੇ ਕੋ ਵੀਰੱ ਬ
ਹਮ।
ਹਾਂਜੀ, ਬੱਸ ਉਹੀ ਇਕੱਠੇ ਕਰੀਏ। ਹਮ।
ਇੱਕੋ ਉਹ ਨੇਲ ਪੇਟ ਰੀਮੂਵਰ ਵਾਲਾ ਹੈਗਾ ਵਾ। ਇੱਕ ਹੋਰ ਹੈਗਾ ਸੀ, ਉਹ ਵੀ ਪਤਾ ਨੀ ਮੈਂ ਸੋਨੂੰ ਦਿੱਤਾ, ਉਹਦੇ 'ਚ ਵੀ ਕੁਛ ਫਾਈਲਾਂ ਪੈ ਜਾਣੀਆਂ।
ਹਮ
ਨੇਲ ਪੇਂਟ ਰੀਮੂਵਰ ਦੇ ਆਉਂਦੇ ਨਾ ਛੋਟੇ-ਛੋਟੇ ਡੱਬੀਆਂ ਜੀਆਂ
ਹਮ
ਹਾਂਜੀ।
ਕਿਹੜਾ ਡੱਬ?
ਆਉਂਦੇ ਮੌਲ ਤੋਂ ਲਿਆ।
ਹਾਂਜੀ-ਹਾਂਜੀ, ਹਾਂ ਠੀਕ ਹੈ ਨਾ। ਉਹੀ ਕਰ ਦੇਗੇ, ਜੇ ਤੇ ਹਾਂ। ਠੀਕ
ਜਾਣਾ
ਹਾਂਜੀ, ਕਿਥੇ?
ਨਾ ਪਾਰਟੀਆਂ ਨਾ
ਹਾਂਜੀ ਸੱਦਿਆ ਤੇ ਹੈਗਾ ਆ, ਵੇਖਣ ਮੀਂਹ ਦਾ ਹੱਲ ਕਿਵੇਂ।
ਪੱਕਾ ਹਾਂਜੀ ਉਹ ਤੇ ਨਹੀਂ ਉਹ ਤੇ ਭਵਨ ਆ ਨਾ
ਹਾਂਜੀ, ਅੱਛਾ, ਤੇ ਉਹੀ ਤੇ ਓਨਾ ਕ ਹੀ ਆ, ਉਹਦੇ ਬਾਅਦ ਫੇਰ, ਅੰਸ਼ ਅੰਦਰ ਵੀ ਆ ਨਾ ਉਹ।
ਅਨ ਅੱਛਾ ਅੰਦਰ ਦੀ ਖਿਵਾਲਿਆ ਹੈਨਾ।
ਵੱਡਾ ਹਾਲ ਆ, ਪਿੱਛੇ ਹਾਲ ਆ।
ਚਲਾਗੇ ਜੀ ਫਿਰ।
ਗਿਫਟ ਵੀ ਲੈ ਗਿ ਲੈਂਡ ਵੀ ਜਾਣਾ ਜੇ ਤੁਸੀਂ ਜਾਓਗੇ। ਕੁਛ ਹੋ
ਹਾਂਜੀ ਜਾਣਾ ਤੇ ਆ, ਮੈਨੂੰ ਵੀ ਚਿੰਤ ਕਰਾਉਣ ਜਾਣਾ ਸੀ।
ਵੇਖਦੀ ਆ ਨੁਕੋ ਨਾਲ ਚੱਲਦੀ ਆ ਫਿਰ, ਜਾਈ ਬੰਦ ਹੋ ਜਾਂਦਾ ਫਿਰ
ਹਾਂਜੀ-ਹਾਂਜੀ ਹਾਂ, ਆਜੀਓ ਫਿਰ
ਹਾਂਜੀ, ਓਕੇ ਆ। ਹਾਂ ਇਮਲੀ ਦਿੰਦੀ ਤੈਨੂੰ ਮੈਂ, ਮੌਸਮ ਵੇਖਿਆ ਨੀ ਬਾਹਰ ਕਿਹੋ ਜਿਹਾ, ਇਮਲੀ ਨੂੰ ਕਹਿੰਦੀ।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
ਇਮਲੀ ਦੇ ਦੋਂ ਮੈਨੂੰ ਕਹਿੰਦੀ ' ' ' ' ਇਮਲੀ ਖਵਾਓ ਕਹਿੰਦੀ, ਮੈਂ ਇਮਲੀ ਖਾ ਕੇ ਤਾਂ ਖਰਾਬ ਤਾਂ ਨਹੀਂ ਆ। ਮੌਸਮ ਕਿਸ ਤਰ੍ਹਾਂ ਦਾ ਬਾਹਰ
ਵੱਡੇ ਵੀ ਆ ਰਿਹਾ ਨਾ, ਉਹਦੇ ਵਾਸਤੇ ਮੈਨੂੰ ਗਿਫਟ ਲੈਣਾ
ਹਾਂਜੀ। ਅੱਛਾ।
' ' ਐਮਟੋ ਆਰਡਰ ਕਰੋ ਤਾਂ ਫਟਾਫਟ ਆ ਜਾਂਦਾ, ਇੱਕ-ਇੱਕ
ਹਾਂਜੀ-ਹਾਂਜੀ ਹੋ ਤੇ ਐ, ਵੈਸੇ ਵੇਖਣ ਡਿਆ। ਆ ਹੈਗਾ ਡੱਬਾ, ਅਗਲੇ 'ਚ' ਮੈਂ ਚੌਕਲੇਟਾਂ ਰੱਖੂਗੀ। ਅਰੇ ਇੱਕ, ਚੋਕਲੇਟ ਡੱਬਾ ਪਿਆ ਹੋਇਆ। ਮੇਰੇ ਕੋ ਉਹੀ ਮੈਂ ਕਹਿੰਡੀ 'ਚ' ਪੰਜ-ਪੰਜ ਵਾਲੀਆਂ ਚੌਕਲੇਟਾਂ ਲਿਆ ਕੇ ਪਾ ਦੂੰਗੀ। ਊਹੀ ਕਿੰਨੀਆਂ ਕ ਕਿੰਨੀਆ ਪਊਗੀਆਂ। ਹਮ, ਗਿਣ ਦੀ ਨਾ ਦੋ ਤਿੰਨ, ਚਾਰ, ਪੰਜ, ਛੇ, ਸੱਤ, ਅੱਠ, ਨੌਂ, ਦੱਸ, ਗਿਆਰਾਂ, ਬਾਰਾਂ, ਤੇਰਾਂ, ਚੌਦਾਂ, ਪੰਦਰਾਂ, ਸੋਲਾਂ ਸੁਲਾ ਇੱਕ, ਦੋ ਤਿੰਨ, ਚਾਰ, ਪੰਜ, ਛੇ, ਸੱਤ, ਅੱਠ, ਨੌ, ਦਸ, ਗਿਆਰਾਂ ਬਾਰਾਂ, ਤੇਰਾਂ, ਚੌਦਾਂ, ਪੰਦਰਾਂ, ਸੋਲਾਂ, ਸੋਲਾਂ ਹੀ ਆ।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
ਹੈਂਅ ਕੀ ਕਹਿ ਰਹੇ?
ਉੱਥੇ ਤੁਹਾਡੀ, ਚਹਿਲੀ ਪਾਓ, ਪੋਲਾ ਹੋ ਜਾਣਾ। ਗੈਲੀ ਜੈਮ
ਜੇਲੀ-ਜੇਲੀ ਰੱਖ ਦੇਣਗੇ। ਹਾਂ, ਕਰ ਸਕਦੇ ਆ ਜਿਆਲੀ ਖੋਲ-ਖੋਲ ਕੇ ਸੁਜਾ ਦੋ, ਵਿੱਚ
ਹਮ।
ਅਰੇ ਵਾਹ, ਤਿਤਲੀ ਨਿਕਲ ਆਈ, ਮੇਰੀ ਬੇਟੀ ਨੇ ਰੱਖਿਆ ਹੋਇਆ ਸੀ‌। ਮੈਂ ਕੈਨਡਈ ਸੀ ਉਹਨੂੰ, ਹਾਂਜੀ ਨਿਕਲ ਗੀ। ਬੈਠੀ ਹੋਈ ਆ, ਉਤੇ ਨਿਕਲ ਕੇ ਆ ਵੇੇਖ ਮੈਂ ਕਹਿਣ ਡਈ ਉਹਨੂੰ ਮੈਂ ਕਿਹਾ ਤੂੰ ਸਕੂਲ ਜਾਏਗੀ ਨਾ। ਜਿਸ ਦਿਨ ਉਸੇ ਦਿਨ ਉਹਨੇ ਨਿਕਲਣਾ ਏ। ' '
ਵੀਡੀਓ ਬਣਾ ਕੇ ਰੱਖ ਦੋ, ਆ ਛੱਡ ਦੋ ਫਿਰ
ਹਾਂਜੀ, ਪਰ ਬਾਰਿਸ਼ ਹੋ ਰਹੀ ਨਾ ਬਾਹਰ ਛੱਡੋਗੇ ਵੀ ਤਾਂ ਕਿੱਧਰ ਜਾਏਗੀ ਵਿਚਾਰੀ ਬਾਰਿਸ਼ 'ਚ' ਹਮ, ਰਹਿਣ ਦਿੰਨੀ ਆ ਹਲੇ ਤਾਂ ਥੋੜਾ ਟਾਇਮ ਬਾਰਸ਼ ਰੁਕੋ ਘੂ ਕਿ ਨਾ ਫਿਰ ਹੀ ਛੱਡੂਗੀ।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
ਹਾਂਜੀ। ਥੋੜਾ ਸਾ ਸ਼ਹਿਦ ਹੈਗਾ। ਘਰੇ ਉਹ ਥੋੜਾ ਸਾ ਦੇ ਦੂੰਗੀ। ਉਹ ਖਾ ਲਏਗੀ, ਢਿੱਡ ਭਾਜੇਗਾ ਉਹਦਾ, ਹਾਂਜੀ। ਹਾਂ, ਥੋੜਾ ਮੀਹ ਫੇਰ ਰੁਕਦਾ ਤੇ ਫੇਰ ਛੱਡਦੀ ਆ ਨਾ ਵਿਚਾਰੀ ਦੇ ਪੰਖ ਖ਼ਰਾਬ ਹੋ ਗਏ ਤੇ ਹੀ ਮਰ ਜਾਣਾ ਉਹਨੇ ਇੰਨੀ ਸੋਹਣੀ ਨਿਕਲੀ ਆ।
ਮੈਂ ਵੀ ਬੋਟਲ ਚਲਾਇਆ ਸੀ। ਮਨੀ ਪਲਾਂਟ ਮੇਰਾ ਵੀ ਹੁਣ ਨਿਕਲਣ ਲੱਗਾ ਐ।
ਅੱਛਾ-ਅੱਛਾ ਹਾਂਜੀ, ਮੈਂ ਵੀ ਤੇ ਹਾਂਜੀ ਮੈਂ ਵੀ ਇੱਕ ਰੱਖਿਆ ਹੋਇਆ‌। ਦੋ ਬੋਤਲਾਂ ਤੇ ਇੱਕ ਬੋਟਲ ਛੋਟੇ ਕੱਪ ਵਾਲੀ ਫਿਰ ਅੰਦਰ
ਹਾਂਜੀ।
ਸ਼ਾਮੀ ਵਾਸਤੇ ਬਾਈ ਕੀਤਾ ਕੁਛ।
ਅਰੇ ਪਹਿਲਾਂ ਮੈਂ ਇਦੀ ਸੁਣਾ ਚੋਕਲੇਟ ਦਾ ਵ ਚੋਕਲੇਟ ਤੋਂ ਚੋਕਲੇਟ ਤੋਂ ਪਿੱਛੇ ਪਈ ਹੋਈ ਐ।
ਟਿਕ ਦੀ ਹੈਗੀ, ਲੈਣ ਫੜ।
ਉੱਤੇ‌ ਆ ਜੋ।
ਮੰਮੀ ਸੱਦਣ ਡਈ ਆ ਤੇ ਚਾਹ ਤੈਨੂੰ ਛੱਡ ਆ ਤੇਰੀ ਮੰਮੀ ਕੋਲ। ਇਹ ਦੀ ਕਲੇ ਵੀ ਲੈਜੋ ਨਾਲ। ਲੈ ਜਾਓ। ਮੈਨੂੰ ਥੋਹਾੜੀ ਦੇਰ ਸ਼ਾਂਤੀ ਚਾਹੀਦੀ, ਬਹੁਤ ਮੇਰਾ ਛੱਡਦੀ ਨੀ ਮੇਰਾ ਪਿੱਛਾ। ਸਵੇਰ ਲੈ ਕੇ ਰਾਤ ਤੱਕ, ਜਾ ਹਮ ਜਾ ਨਹੀਂ। ਲੈਜਾ ਬੇਟਾ ਆਵੀ ਲੈਜਾ ਲੈ। ਐ ਲੈ ਰੁਕੋ, ਉਹਨੂੰ ਫੜ ਲੈਂਦਾ ਪਹਿਲਾਂ ਉਹਦੀ ਕਲੇ ਲੈ ਜੇ ਗਈ ਧਿਆਨ ਨਾਲ। ਹੱਥ ਚ ਫੜਲੋ, ਫੜ ਲਗੀ ਸਾਰਾ ਕੁਛ ਆਹ ਫੜ ਲੈਂਦੀ ਆ।
ਡੇਡੀ ਕੈਂਚੀ ਇਥੇ ਪਈ ਆ ਮਜਾਦੇ ਦੀ ਐ।
ਅੱਛਾ ਹਾਂ ਹਾਂਜੀ, ਦੇ ਦਿਓ ਉਹਨਾਂ ਦੇ ਹੱਥ। ਲੈ ਜੂਗੇ, ਫਿਰ ਮੈਂ ਕੁੱਛ ਕਰਦੀ ਆ, ਫਿਰ ਵੇਖਦੀ ਆ। ਇਕੱਲੇ ਚ ਠੀਕ ਏ, ਨਾ ਬੱਚੇ ਫੇਰ ਹੱਥ ਮਾਈ ਜਾਂਦੇ ਫਿਰ ਬਰ ਇਹ ਨੀ ਹੁੰਦਾ, ਸਮਝ ਨੀ ਆਉਦਾ ਇੱਕ ਕਰੈਪਰ ਜਹਾ। ਪਿਆ ਵਾ ਵੇਖਦੀ ਆ। ਕਰਕੇ ਜੇ ਕੁਛ ਹੋ ਜਾਵੇ ਕੁਛ-ਕੁਛ। ਹਾਂਜੀ।
ਮ ਆ ਗਈ ਹੈ ਆ ਗਈ ਆ ਜੁਲੀ ਵੜ ਕੇ ਬਟਕ ਮਟਕ
ਇੱਕ ਹੈਗਾ ਰੈਪਰ ਵੱਡਾ ਆਲਾ। ਉਹਦੇ ਨਾਲ ਹੋੋ ਜਾਣੇ ਦੋ ਚਲਾਤੀ ਹੋਈ ਜਾਊ ਗਈ। ਵਾਹਵਾ ਵੱਡਾ ਏ। ਮੈਨੂੰ ਦਸ ਰੁਪਏ ਤਾਂ ਇੱਕ ਦੇਣ ਦੇ ਮੈਂ। ਪੰਜ ਰੁਪਏ ਦਾ ਇੱਕ ਲਿਆਂਦਾ ਸੀ।
ਜ਼ਰੂਰ ਜਾਂ ਪੈਸੇ ਵਧਾ ਕੇ ਦੇਣੇ, ਜਦੋਂ ਉਹਨੇ ਤਾਂ ਆ ਜਾਣਾ।
ਹਾ ਤੇ ਨਾ ਪਤਾ ਲੱਗਦਾ ਬੰਦਾ ਗਿਰ ਜਾਂਦਾ ਏ। ਲੈ ਲੈਂਦਾ ਮਤਲਬ ਏਦਾਂ ਪਤਾ ਲੈਦਾ ਤੇ ਕੋਣ ਲੈਂਦਾ।
ਹਾਂਜੀ, ਉਹੀ ਨਾ ਫੇਰ ਜਿੱਥੇ ਘੱਟ ਚ ਮਿਲਦਾ, ਫਿਰ ਲੋਕੀ ਉੱਥੇ ਹੀ ਜਾਣਾ।
ਹਮ ਹਮ ਕਿਹਾ ਆ।
ਬੱਚੇ ਤਾ ਟੋਆਏ ਲੈ-ਲੈ ਕੇ ਲੈ-ਲੈ ਪਾ ਕੇ ਰੱਖ ਲੈਣਾ ਦਿਮਾਗ ਖਰਾਬ ਕਰ ਲੈਣਾ।
ਹਾਂਜੀ, ਉਹ ਮੈਂ ਚੇਂਜ ਕਰਵਾਣ ਵਾਲਾ ਕਿੱਥੇ ਰੱਖ ਤਾਂ। ਚੇਜ ਕਰਾਣੇ ਵਾਲਾ ਕਿੱਥੋਂ ਰੱਖਤਾ ਮੈਂ ਚੇਜ ਕਰਾਉਣਾ ਹੀ ਜਿਹੜਾ। ਪੀਂਦਾ। ਇੱਥੇ ਤੇ ਹੋਣਾ ਚਾਹੀਦਾ ਸੀ, ਮੈਂ ਕੱਲ ਮੈਂ ਦਿਖਾਇਆ ਹੀ ਆਪਣੀ ਕੁੜੀ ਨੂੰ। ਉਹ ਲਿਆਂਦਾ ਹੀ, ਚਲੋ ਮੈਂ ਨਾ ਲੱਭ ਕੇ ਫੇਰ ਤੁਹਾਨੂੰ ਲਗਾਉਨੀ ਆ ਨਾ।
ਹਾਂਜੀ-ਹਾਂਜੀ।